ਹੈਲੋ
ਕਿੰਨੀ ਲੇਟ ਚੁੱਕਿਆ ਏ।
ਲੇਟ ਨੀ ਚੁੱਕਿਆ ਓ ਨੈਟ ਨੀ ਓ ਹੋ ਰਿਹਾ ਸੀ।
ਐ ਨੈਟਵਰਕ ਕਿਉਂ ਨੀ ਹੋ ਰੇ?
ਹਾਂ ਨੈਟ ਹੋ ਰਿਹਾ ਸੀ ਤਾਂ ਕਰਕੇ। ਮੈਂ ਤੇ ਨਾਲ ਈ ਚੱਕ ਲਿਆ ਹਾਂ
ਹੋਰ ਓਨੂੰ ਵੀ ਕੀਤਾ ਸੀ। ਛੋਟੀ ਭਰਜਾਈ ਨੂੰ।
ਫੇਰ
ਓ ਨੇਟ ਈ ਨੀ ਓਰੇ ਆਂਦੇ ਪਏ ਮੈਨੂੰ ਲੱਗਦਾ ਓਧਰ।
ਅੱਛਾ
ਕਿੰਨੀ ਵਾਰੀ ਮਿਲਾਇਆ ਹਾਂ ਓ ਕਹਿੰਦੇ ਓਨੂੰ ਕਰਕੇ ਵੇਖ ਲੋੋ।
ਅੱਛਾ
ਹਾਂ ਕੀਤਾ ਵੇ ਓ ਫਿਰ ਮੈਂ ਕਿਆ ਪਹਿਲੇ ਏਨੂੰ ਮਿਲਾ ਕੇ ਵੇਖ ਲੈਂਣੀ ਆਂ। ਤੂੰ ਮੈਨੂੰ ਕਰ ਲੈ ਮੈਂ ਤੈਨੂੰ ਕਰ ਲਾਂਗੀ। ਅਸੀਂ ਆਪਸ 'ਚ ਕਰ ਲਵਾਂਗੇ ਨਾ ਜਿੰਨੀਆਂ ਉਹ ਹੁੰਦੀਆਂ।
ਕੋਈ ਨੀ ਕੋਈ ਨੀ ਦੇਖ ਲਾਂਗੇ ਜਿਵੇਂ ਹੋਏਗਾ ਨਾ। ਆਹੋ ਓ ਹਜੇ ਪੰਜ-ਪੰਜ ਕਰਕੇ ਈ ਆਣਗੀਆਂ ਨਾ।
ਨਾ ਮੇਰੀ ਟੈੱਗ ਸਟਾਰਟ ਹੋਗੀਆਂ ਈ।
ਹੋ ਗਿਆ ਐ।
ਹੋਰ
ਅੱਛਾ ਹੋ ਗਿਆ।
ਤਾਂ ਈ ਤੇ ਹਾਂ
ਮੈਂ ਨੀ ਫੇਰ ਦੇਖਿਆ। ਮੈਂ ਦੇਖਿਆ ਨੀ ਨਾ ਹਜੇ ਟਾਈਮ ਨੀ ਲੱਗਿਆ।
ਹਾਂ ਕੱਲ ਤੱਕ ਕਰਨਾ ਈ ਸਾਰਾ ਪੂਰਾ।
ਹਾਂ
ਹੈਂ ਕੋਈ ਨੀ। ਕੋਈ ਨੀ ਓ ਤੇ ਕੋਈ ਨੀ। ਅੱਛਾ ਕੱਲ ਤੱਕ- ਹੋ ਜੇ ਗੀ। ਮੈਨੂੰ ਤੇ ਪਤਾ ਈ ਨੀ ਸੀ ਭੈਣੇ।
ਉਹ ਪੰਜਾਬੀ ਚ ਲਿਖਿਆ ਤੇ ਹੋਇਆ ਨਾ ਉਹਨਾਂ ਨੇ ਸਾਰਾ।
ਹਾਂ, ਨਹੀਂ ਉਹ ਤੇ ਮੈਂ ਪੜਿਆ ਸੀ ਕਿੰਨਾ ਸਾਰਾ। ਓ ਸ਼ਾਇਦ ਪੰਜ ਪੰਜ ਕਰਕੇ ਆਣੇ ਆ। ਅੱਛਾ ਨਾਲੋਂ ਨਾਲ ਦੇ ਰਹੇ ਆ, ਸ਼ੁਰੂ ਹੋ ਗਿਆ ਦਾ ਮਤਲਬ। ਸਮਝ ਗਈ ਮੈਂ।
ਹਾਂ ਮੇਰੀ ਨਾਲ ਸ਼ੁਰੂ ਹੋ ਗਈ ਸੀ, ਇੱਕ ਸਗੋਂ ਐਵੇ ਗਈ ਉਹਨੇ ਫੋਨ ਨੀ ਚੱਕ
ਨਹੀਂ ਤੇ ਹੋ ਜਾਏਗੀ ਥੋੜਾ ਨਾ ਤੇਰੀ ਨਾ ਏਦਾਂ ਤੇ ਇਹ ਹੋਇਆ ਨਾ ਉਹ ਦੁਬਾਰਾ ਹੋ ਜਾਏਗੀ, ਤੂੰ ਦੇਖਣਾ ਸੀ ਨਾ ਉਹਦੇ ਚ ਤੇਰੀ ਕੋਲ ਕੋਈ ਹੋਰ ਥੋੜਾ ਨਾ ਗਈ ਏ।
ਜਿਵੇਂ ਉਹ ਉਹ ਅੱਗੇ ਵੱਧਦੀ ਜਾ ਰਹੀ ਆ ਨਾ ਲਕੀਰ ਜੀ।
ਹਾਂ ਹਾਂ ਹਾਂ।
ਹਾਂ ਤੇ ਉਹਦੇ ਚ ਤਾਂ ਪਤਾ ਲੱਗ ਜਾਂਦਾ ਨਾ ਇੰਨੇ ਹੋ ਗਏ ਨੇ ਸਾਡੇ ਹਾਂ। ਹਾਂ ਫਿਰ
ਅੱਛਾ ਅੱਛਾ।
ਹੋਰ ਤੂੰ ਕੀ ਬਣਾਇਆ ਐ?
ਮੈਂ ਤੇ ਆਲੂ ਮਟਰ ਬਣਾਣ ਲੱਗੀ ਆ
ਅੱਛਾ, ਮੈਂ ਵੀ ਤੋਰੀਆਂ ਬਣਾਈਆਂ ਨੇ ਤੇ ਹੋਰ ਨਾਲ, ਔ ਤੜਕੇ ਨੇ।
ਕਿ ਆਵੇ
ਹਾਂ, ਫਿਰ ਬੱਚੇ ਉੱਠ ਜਾਂਦੇ ਨੇ ਨਾ, ਮੈਨੂੰ ਬੜੀ ਦਿੱਕਤ ਹੁੰਦੀ ਆ। ਹਾਂ ਅਜੇ ਸੁੱਤੇ ਹੋਏ ਨੇ, ਉੱਠੇਗੇ, ਐਨੇ ਚ ਮੈਂ ਕੱਪੜੇ ਧੋਣ ਚਲੇ ਜਾਣਾ। ਉਹ ਫੇਰ ਮੰਮੀ ਦੇ ਦਿੰਦੇ ਨੇ ਦੁੱਧ ਦਧ ਬਣਾ ਕੇ ਨਾ, ਦੁੱਧ ਤੇ ਪੀਣਾ ਹੁੰਦਾ ਉਹਨਾਂ ਨੇ, ਰੋਟੀ ਤੇ
ਸਵੇਰੇ
ਅੱਛਾ।
ਮੇਰੇ ਤਾਂ ਧੁਪ ਗਏ ਨੇ, ਸਾਰੇ।
ਬਸ ਹੁਣ, ਸਾਡਾ ਵੀ ਸੋਮਵਾਰ ਤੋ ਹੋਜੇਗਾ ਰੂਟੀਨ ਦੂਜਾ ਸ਼ੁਰੂ ਹੁਣ ਤੇ ਹੋਣਾ ਹੀ ਹੋਣਾ, ਕਿਉਂ ਸਕੂਲ ਜਾਣਾ ਹੀ ਜਾਣਾ, ਬੱਚਿਆਂ ਨੇ।
ਜਾਣਾ ਹੀ ਜਾਣਾ। ਓਨੇ ਜਾਣਾ ਸੀ, ਤੇ ਫਿਰ ਮੈਂ ਆਪਣੇ ਧੋ ਲਿਆ ਸਾਰੇ ਕੱਪੜੇ। ਫੇਰ ਪਾਣੀ ਰਾਤੀ ਪਾ ਛੱਡਿਆ ਸੀ।
ਅੱਛਾ, ਅੱਛਾ।
ਹਾਂ।
ਹੂ।
ਤੇ
ਹੋਰ?
ਬਸ ਨਾਸ਼ਕ ਦੀਦੀ ਨੂੰ ਹਾਲੇ ਕਰਨੀ ਆ, ਦੀਦੀ ਨੂੰ ਹੱਸ ਪੈਂਦੀ ਆ ਦੀਦੀ ਨੂੰ ਫੋਨ ਮਲਾਣੀ ਆ ਤੇ। ਏ ਮੈਂ ਤੇ ਪਾਗਲ, ਇੰਨੀ ਖੁਸੀ ਆਈ ਮੈਨੂੰ ਕੱਲ, ਆ ਹਾਏ ਹਾਏ।
ਤੇਜ਼ ਆਇਆ ਸੀ ਬਾਥਰੂਮ, ਤੇ ਵੀ ਗੱਲਾਂ ਸੁਣ ਸੁਣ ਕੇ।
ਕਰਨੀ ਆ। ਇਤਨੀ ਹੱਸੀ, ਮੈਂ ਜ਼ਿੰਦਗੀ ਚ ਐਂਝ ਹੱਸੀ ਨਹੀਂ ਇੱਥੇ, ਜਿੰਨਾ ਮੈਂ ਹੁਣ ਹੱਸੀ ਆ। ਮੈਂ ਕਹਿੰਨੀ ਜਿੰਨੀ, ਜਿੰਨੀ ਐਨਰਜੀ
ਤੇਰਾ ਹਾ।
ਜਿੰਨੀ ਐਦੇ ਵਿਚ ਅਰਨਰਜੀ, ਮੈਂ ਤੁਹਾਡੇ ਵਿੱਚ ਵੀ ਹੈ। ਹੈ, ਐਦੀ ਭੈਣ ਦੇ ਵਿੱਚ, ਉਹ ਪਿਓ ਕਰਦਾ ਰਹਿੰਦਾ ਨਾ। ਫੋਨ।
ਅੱਛਾ।
ਉੱਥੇ।
ਅੱਛਾ ਅੱਛਾ ਹਾਂ ਹਾਂ ਮੈਂ
ਹਾਂ ਤੇ ਗੱਲ ਆ, ਉਹਨਾਂ ਦੀ ਮਾਂ ਨਾਲ ਵੀ ਗੱਲ ਕੀਤੀ ਸਾ
ਕਿੱਤੀ ਸਾ
ਇਹ ਜੋ ਸਾਢੇ ਨੌ ਵਜੇ ਦੀ ਫੋਨ ਤੇ ਲੱਗੀ ਦੀ, ਡੇਢ ਵਜੇ ਫੋਨ ਰੱਖਿਆ
ਰਾਤੀ, ਆਏ ਹਾਏ ਰਾਤੀ
ਰਾਤੀ, ਜੋ ਸਾਢੇ ਨੌ ਵਜੇ ਦੀ ਲੱਗੀ ਦੀਦੀ, ਡੇਢ ਵਜੇ ਫੋਨ ਮੈਂ ਕਿਹਾ, ਇਤਨੀਆਂ ਨਾ ਰੁੱਝੇ
ਹੂ, ਉਹ ਕਾਫੀਆਂ ਪੁਰਾਣੀਆਂ ਗੱਲਾਂ ਆਉਣੀਆਂ ਨੇ ਨਾ, ਇੰਨੇ ਦਿਨਾਂ ਦੀਆਂ ਦਬਾਈਆਂ ਹੋਈਆਂ
ਹਾਂ
ਜਾਂ ਸਭ ਆਦਿਆਂ ਹੋਣੀਏ
ਹਾਂ ਚ ਸੜੀ ਪਈ ਬੜੀ ਹੈ, ਹਾਂ, ਨਹੀਂ
ਹੂ ਹੂ ਕਰਾ ਦੇਸ ਇਹਨੂੰ ਵੀ, ਆਪੇ ਲੱਗੀ ਰਹੇਗੀ
ਤੁ ਰਹਿਣ ਦੇ ਪੈਸੇ ਤੋਂ ਵੇਂ ਕੋਈ, ਦੇ ਕੇ ਰਾਜੀ ਨੀ ਆਪਣੀ ਵਾਰੀ ਕੋਨ ਕਰਦਾ ਸਾਨੂੰ ਯਾਦ
ਆਹੋ
ਕਰੇਗੀ ਮੇਰੇ ਨਾਲ ਗੱਲ
ਅੱਛਾ
ਤੇ ਤੁਹਾਨੂੰ ਹੀ ਕਰਨੀਆਂ ਪੈਣੀਆਂ ਗੱਲਾਂ
ਹਾਂ ਇਹ ਤੇ ਗੱਲ ਸਹੀ ਐ
ਹਾਂ
ਸਾਨੂੰ ਹੀ ਕਰਨੀਆਂ ਪੈਣੀਆਂ ਨੇ ਸਾਨੂੰ ਤੇ ਆਣੀਆਂ ਹੀ ਨਹੀਂ ਗੱਲ ਐਨਾ ਕੀ ਗੱਲ ਤੇ ਹਾਂ
ਰਹਿੰਦੇ ਤੇ ਵੱਡੇ ਕੁੜੀਆਂ ਕੁੜੀਆਂ ਚ ਆਪ
ਹਾਂ, ਚੱਲ ਠੀਕ ਆ ਕੋਈ ਨੀ ਜਿੱਦਾਂ ਹੂੰ, ਹੋਰ
ਬਸ ਸਬਜ਼ੀ ਬਣਾਣ ਲੱਗੇ ਹੁਣ ਨਾਸ਼ਤਾ ਹਾਲੇ ਟਾਈਮ ਨਾਲ ਨੀ ਬਣਾਦੀ ਆ ਠਹਿਰ ਕੇ
ਅੱਛਾ ਨਾਸ਼ਤਾ ਕਰਨਾ ਹਜੇ ਤੁਸੀਂ
ਹਾਲੇ ਕਰਨਾ ਐ
ਅੱਛਾ
ਹਾਂ
ਹੂੰ, ਬਸ ਮੇਰਾ ਹੋ ਗਿਆ ਰਸੋਈ ਦਾ ਆਟਾ ਗੁਨਦੀ ਪਈ ਆ
ਹੋ ਗਿਆ
ਹੋਰ
ਹਾਂ, ਮੈਂ ਵੀ ਆਟਾ ਉਟਾ ਗੁੰਨਿਆ ਹਲੇ ਗੁੰਨ ਨਾ ਵੈ ਮੈਂ ਗੁੰਨਿਆ ਥੋੜਾ ਜਿਹਾ ਆਟਾ
ਆਹ ਠੀਕ ਹੈ ਮੈਂ ਵੀ ਥੋੜ੍ਹਾ ਹੀ ਗੁੰਨਿਆ ਤਾਂ ਵੀ ਬਚ ਜਾਂਦਾ ਨੋ ਤਾਂ ਓਇ ਬਚ ਜਾਂਦਾ ਜੀ
ਮੇਰੇ ਇੱਕ ਦੋ ਪੇੜਿਆਂ ਦਾ ਬਚਦਾ ਬਸ ਹਾਂ, ਮੈਂ ਤੇ ਰੋਜ਼ ਤਾਂਜਾ ਗੁੰਨ ਕੇ ਮੇਰਾ ਮਨ ਕਰਨਾ ਪੈਂਦਾ ਵੀ
ਉਹ ਏਕਮ ਦੀ ਮੈਡਮ ਦੇ ਘਰ ਡੱਬਾ ਗਿਆ ਹੋਇਆ ਅਜੇ ਤੱਕ ਆਇਆ ਹੀ ਨੀ ਡੱਬਾ ਏਕਮ ਦੀ ਮੈਡਮ ਘਰ ਗਿਆ ਹੋਇਆ ਅਜੇ ਤੱਕਨ ਆਇਆ ਹੀ ਨੀ ਡੱਬਾ ਹੂੰ, ਲੈਣ ਕੋਣ ਜਾਏਗਾ ਏਕਮ ਨੂੰ ਹੀ ਭੇਜਣਾ ਪੈਣਾ ਹੂੰ ਹੋਰ ਹੂੰ
ਕਿਹੜਾ ਸਟੀਲ ਦਾ ਡੱਬਾ ਗਿਆ ਨਾ
ਸਟੀਲ ਦਾ ਸਪੈਸ਼ਲ ਆਟੇ ਵਾਸਤੇ ਮੈਂ ਰੱਖਿਆ ਹੋਇਆ ਸੀ ਨਾ ਹਾਂ! ਆਟਾ ਓਦੇ ਚ ਹੀ ਗੁਣਦੀ ਆ ਮੈਂ ਰੱਖਦੀ ਆ ਓਸੇ ਚ ਗੁਨ ਕੇ।
ਅੱਛਾ! ਅੱਛਾ! ਹੂੰ! ਹੋਰ ਸੁਣਾ?
ਬਸ ਅ ਲੱਗੀ, ਪਈ ਆ। ਗਰਮੀ ਕਿੰਨੀ ਲੱਗਦੀ ਏ, ਹੁਣ ਤੇ ਗਰਮੀ ਬੜੀ ਲੱਗਦੀ, ਮੈਂ ਕਹਿੰਨੀ ਆ।
ਬੜੀ ਐ। ਤੂੰ ਸੋਚ ਮੈਨੂੰ ਨੀ ਕਦੀ ਪਸੀਨਾ ਆਇਆ ਸੀ।
ਹੂੰ! ਨਹੀਂ ਪਸੀਨਾ ਮੈਨੂੰ ਵੀ ਘੱਟ ਹੀ ਆਂਦਾ। ਐ ਇਹ ਹੀ ਗ ਜ਼ਿਆਦਾ ਗਰਮੀ 'ਚ ਹੀ ਆਂਦਾ, ਪਹਿਲੇ ਪਿੱਛੇ ਕਿੱਥੇ ਆ ਰਿਹਾ ਸੀ ਆ ਹੀ ਨੀ ਰਿਹਾ ਸੀ। ਨਾ! ਐਹ ਜ਼ਿਆਦਾ। ਪਈ ਏ, ਤਾਂ ਆਇਆ ਹੁਣ।
ਹਾਂ! ਆ।
ਉਹ ਵੀ ਰਸੋਈ 'ਚ ਚਲੋ ਤਾਂ ਵੈਸੇ ਨੀ। ਹੂੰ!
ਐਹ ਤੇ ਹੈ। ਸਾਡੀ ਤੇ ਲਾਈਟਾਂ ਕਰਕੇ ਜ਼ਿਆਦਾ ਲੱਗਦੀ। ਐ ਨਾ ਗਰਮੀ।
ਨਹੀਂ! ਹੈਈ ਗਰਮੀ, ਤੇ ਹੈਈ ਐ ਨਾ। ਜੋ ਲਗਨੀ ਏ ਉਹ ਤੇ ਲਗਣੀ ਹੀ ਲੱਗਣੀ ਐ। ਰਸੋਈ ਚ ਥੋੜੇ ਨਾ ਲਾਨੇ, ਪੱਖਿਆਂ- ਪੁਖਿਆਂ ਦਾ ਹੁੰਦਾ। ਰਸੋਈ ਚ ਤਾਂ ਬਿਨਾਂ, ਪੱਖੇ ਤੋਂ ਹੀ ਬਹਿਣਾ ਪੈਂਦਾ ਐ।
ਹੂੰ, ਮੰਮੀ ਹੋਣਾ, ਕਈਆਂ ਦੇ ਲੱਗੇ ਹੋਏ ਨੇ ਸਬ। ਕੁਛ, ਕਈਆਂ ਨੇ ਸਹੂਲਤਾਂ ਸਭ ਨੇ ਬਣਾਈਆਂ ਹੋਈਆਂ ਨੇ, ਵੈ ਤੂੰ ਰਹਿਣ ਦੇ। ਜਿੰਨਾਂ ਦੇ ਫੂਲ ਏਸੀ ਨੇ ਨਾ।
ਆ ਰੇ ਲੱਗੇ ਹੋਏ ਨੇ ਪੱਖਿਆਂ ਨਾਲ ਹੀ, ਮੈਂ ਬਿਨਾਂ ਪੱਖੇ ਤੋਂ ਵੜਦੀ ਨੀ ਓਦਾਂ। ਹਾਂ!
ਕੀ ਬਣਾਇਆ ਨੇ ਇਹਨਾਂ ਨੇ ਆਪਣੇ ਘਾਰ।
ਹਾਂ! ਅ
ਹੂੰ, ਅਠਾਰਾ ਹਰੇਕ ਹੀ ਏਸੀ ਲੱਗੇ ਨੇ।
ਇੱਕ ਤੋਂ ਫੇਰ ਉਹ ਹਿਸਾਬ ਵੀ, ਤੇ ਤੈਨੂੰ ਪਤਾ ਹੀ ਉਹਨਾਂ ਦਾ। ਨਿਰਭੋ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ। ਹੂੰ! ਹੋਰ?
ਬਸ, ਪਸੀਨੇ ਕਿੰਨੇ ਆਉਂਦੇ ਨੇ, ਦਾਲ ਧਰਦੇ ਹੋਏ। ਹਾਂ, ਨਿਕਲ ਗੇ ਨਾ, ਉਹਨੇ ਮੈਨੂੰ ਕਿਆ ਵੇ, ਕਹਿੰਦੀ ਰਾਤ ਤੱਕ ਪਹੁੰਚ ਜਾਣਗੇ। ਚਲੇ ਗੇ ਨੇ, ਨਿਕਲ ਗਏ ਨੇ।
ਪਾਣੀ ਪੀਣੀ ਮੈ ਤੇ ਧੋ ਦੇ। ਅੱਛਾ, ਹੂੰ।
ਉਹ ਤੇ ਸਵੇਰੇ-ਸਵੇਰੇ ਹੀ ਨਿਕਲਣਾ ਤੇ ਕੱਲ ਆਣਗੇ ਹੁਣ।
ਅੱਛਾ, ਹੂੰ। ਨਿਰਵੈਰ।
ਕਰ ਲਿਆ। ਨਾਸ਼ਤਾ ਤੁਸਾਂ?
ਅਸੀਂ, ਤੇ ਤੈਨੂੰ ਪਤਾ ਪਹਿਲੇ ਨਾਸ਼ਤਾ ਹੀ ਕਰਨੇ ਆ। ਬਾਕੀ ਕੰਮ ਬਾਅਦ ਚ ਹੁੰਦੇ ਆ। ਇੱਕ-ਇੱਕ ਸਾਰਾ ਖਾਣਾ ਹੁੰਦਾ।
ਹੂੰ, ਮੈ ਤੇ ਨੇ ਦਾ। ਕਮਰਾ ਮੈਂ ਇੱਕ ਦਿਨ ਛੋੜ ਕੇ ਕਰਨੀ ਆ। ਕੱਲ ਹੋ ਗਿਆ ਸੀ। ਕਮਰਾ ਮੇਰਾ।
ਕੀ।
ਕਮਰਾ ਆਪਣਾ, ਮੈਂ ਨੀ ਰੋਜ਼ ਕਰਦੀ ਡਸਟਿੰਗ।
ਰੋਜ਼ ਕੌਣ ਕਰੇ, ਮੈਂ ਤੇ ਆਪ ਨੀ ਕਰਦੀ। ਮੈਂ ਤੇ ਬੰਦਾ ਕੀ- ਕੀ ਕਰੇ। ਵੈਸ ਸਰੀਰਾ ਚ ਹਿੰਮਤ ਹੀ ਨੀ ਹੈਗੀ।
ਹਾ, ਮੈ ਨੀ ਕਰਦੀ। ਰ ਠੀਕ ਆ ਆਪਣਾ ਥੋੜਾ ਬਹੁਤ ਪਾਉਣ ਦਿਨੀਂ ਆ। ਹਾਂ, ਮੈਂ ਤੇ ਸੋਚਦੀ ਹਾਂ। ਜਿਵੇਂ ਡਰੈਸਿੰਗ ਚ ਕਿਨੀ ਜ ਕਿੰਨੀ ਕਿਤਾ, ਨਾ ਮੈਂ ਮੈਂ ਸੋਚ ਰਹੀ ਆ, ਮੈਂ ਡਰੈਸਿੰਗ ਰਹਿਣ ਦਿਨੀਂ ਆ ਇੱਕ ਨਾ ਪਤਲੀ ਜੀ ਅਲਮ- ਸਾਰੀ, ਬਣਵਾ ਲੈਂਦੀ ਹਾਂ, ਲੱਕੜ ਦੀ।
ਦੀਵਾਰ ਫੇਰ ਤੁ ਕਹਿੰਦੀ, ਸਾਡੀ ਉਹ ਹੋਈ ਪੀਏ।
ਬ ਬਾਰ ਸ਼ੀਸ਼ਾ ਲਗਵਾ ਲੈਂਦੀ ਹਾਂ।
ਦੇਖ ਲੈ ਜਿਵੇਂ, ਤੈਨੂੰ ਸਹੀ ਲੱਗਦਾ। ਹਾਂ, ਹਾਂ। ਹੂੰ।
ਸ਼ੀਸ਼ੇ ਦਾ ਸ਼ੀਸ਼ਾ, ਕੱਪੜੇ ਦੇ ਕੱਪੜੇ।
ਹੂੰ।
ਹਨਾ।
ਹਾਂ ਦੇਖ ਲੈ, ਜਿਵੇਂ ਠੀਕ ਲੱਗਦਾ ਹੋਰ ਕੀ।
ਹਾਂ, ਇਹੀ ਕਰਾਂਗੀ।
ਹੋਰ? ਨਾ ਹੁਣ ਜਾਵਾਂਗੀ ਮੈਂ ਤੇ ਅਪਨਾ ਕੰਮ ਹੀ ਵਿੱਚ ਨਾ ਨਿਪਟਾ ਕੇ ਜਾਂਦੀ ਆ ਨਾ ਫੇਰ।
ਅੱਛਾ।
ਨੀਚੇ ਦਾ ਕੰਮ ਨਿਪਟਾ ਕੇ ਜਾਂਦੀ ਹਾਂ ਨਾ। ਫੇਰ, ਕੋਈ ਆਵਾਜ਼ ਨਾ ਮਾਰੇ ਆਟਾ- ਉਟਾ ਸਾਰਾ ਕਰਕੇ ਜਾਂਦੀ ਹਾਂ। ਫੇਰ ਜਦੋਂ ਬੱਚਿਆਂ ਨੂੰ ਰੋਟੀ ਖਾਣੀ ਹੁੰਦੀ ਆ। ਨਾ ਫੇਰ ਭੇਜ ਦਿੰਦੇ ਨੇ ਨਾ ਨੀਚੋਂ ਮੰਮੀ। ਸ- ਸਬਜ਼ੀ- ਸੁਬਜ਼ੀ ਬਣਨੀ ਹੁੰਦੀ ਏ।
ਅੱ
ਹਾਂ, ਨਿਪਟਾ ਕੇ ਈ ਜਾਣੀ ਆ ਨੀਚੇ ਦਾ ਸਾਰਾ। ਖਲੇਰਾਂ ਸਭ ਕੁ ਸੰਭਾਲ ਕੇ ਜਾਣੀ ਆ, ਹਾਂ, ਇਝ ਨਈ, ਬਾਰ-ਬਾਰ ਨੀ ਮੈਂ ਨੀਚੇ ਨੀ ਆਉਂਦੀ ਨਾ ਬਾਰ- ਬਾਰ। ਸਿਰਫ ਕੱਪੜ ਨਾਲੇ ਉਹ ਸਾਰੇ ਧੋ ਕੇ ਹੀ ਆਉਂਦੀ ਹਾ। ਈਚੇ, ਹਾਂ। ਬਾਰ-ਬਾਰ ਕੋਨ ਕਰੇ? ਆਂ। ਓਦਾਂ ਈ ਐਨਰਜੀਆਂ ਨਈ ਹੈਗੀਆਂ, ਥੱਕ ਜਨ, ਥਾਕ ਜਾਨੇ ਆ ਬਸ, ਹੂੰ।
ਹੂੰ।
ਹੋਰ?
ਹੂੰ, ਬਸ ਮੈਂ ਵੀ ਹੁਣ ਪੈਲੇ ਨਾਸ਼ਤਾ ਬਣਾਵਾਂਗੀ। ਹੋਰ, ਟਾਈਮ ਕਿੰਨਾ ਹੋਯਾ? ਹਾਂ ਫੇਰ ਕੁਛ ਕਰਾਂਗੀ।
ਹਾਂ।
ਹਾਂ ਚੱਲ ਹੋਰ ਹੈ, ਠੀਕ ਏ, ਠੀਕ।